ਸਤਿ ਸ੍ਰੀ ਅਕਾਲ ਭਾਜੀ।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
ਵਧੀਆ ਜੀ ਵਧੀਆ। ਕੀ ਗੱਲ ਤੁਹਾਡੀ ਆਵਾਜ਼ ਘੱਟ ਆਉਂਦੀ ਹੈ, ਪਹਿਲੇ-
ਬਸ ਵੀਰ ਜੀ, ਮੈਂ ਥੋੜਾ ਹੁਣੇ ਹੀ ਉੱਠਿਆ ਸੀ। ਆਪਣਾ ਤੇ ਤੁਹਾਡਾ ਫੋਨ ਆ ਗਿਆ। ਮੈਂ ਤੁਹਾਨੂੰ ਕਰਨਾ ਹੀ ਸੀ ਥੋਡੇ, ਮੈਂ ਕਿਹਾ ਚੱਲ ਘੰਟਾ ਰੁਕ ਕੇ ਕਰਾਂਗਾ। ਹੈੱਡਫੋਨ ਆ ਗਿਆ, ਹਾਂਜੀ। ਹਾਂਜੀ।
ਅੱਛਾ, ਬਸ ਕੁਛ ਨੀ ਭਾਜੀ ਉਹ- ਉੱਠਿਆ ਲੇਟਿਆ ਹੋਇਆ ਆਫਿਸ ਚ ਆ ਕੇ। ਵਾਕ ਵਾਰ ਕਰ ਰਹੇ ਸੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ।
ਦਸ ਹਾਂ ਮੈਂ ਵੀ ਤੁਹਾਨੂੰ ਬੋ ਕਰਤੇ ਫੋਨ ਕਰਨਾ ਸੀ। ਬਸ ਤੁਹਾਨੂੰ ਪਤਾ ਮੈਨੂੰ ਤਾਂ ਬਿਲਕੁਲ ਟਾਈਮ ਹੀ ਨੀ ਮਿਲਦਾ ਰਾਤੀ ਵੀ ਬਾਰਾਂ ਇੱਕ ਵੱਜ ਜੰਦੇ ਸੋਂਦੇ। ਬਸ ਹੁਣ ਸੀਗਾ। ਫੇਰ ਗੁਰਦੁਆਰੇ ਵੀ ਨਹੀਂ ਜਾ ਪਾਏ। ਕਿਉਂਕਿ ਲੇਟ ਜੋ ਉੱਠਿਆ ਵਾਨਾ। ਥੋੜਾ ਆਪ ਆ ਕਰਕੇ।
ਠੀਕ -ਠੀਕ ਮੰਨ ਲੱਗਿਆ ਹੋ ਹੋ ਗਿਆ
ਨਹੀਂ-ਨਹੀਂ ਤੁਹਾਨੂੰ ਪਤਾ ਨਾ। ਜਾ ਨੀ ਪਾਇਆ ਥੋੜ੍ਹਾ ਬਸ ਨੀਂਦ ਨੀ ਖੁੱਲੀ ਨਾ ਰਾਤੀ ਲੇਟ ਸੁੱਤੇ ਆ ਤੇ ਫੇਿਰ ਇਸ ਕਰਕੇ।
ਉਹ ਅੱਛਾ ਤੁਸੀਂ ਦੱਸ ਰਹੇ ਸੀ ਯਾਰਤੀ ਗੈਸਟ ਕਿਸੇ ਨਿਆਣਾ ਦੇਣਾ ਹੈਗਾ ਤੁਹਾਡੇ ਵੱਲ ਅੱਛਾ-ਅੱਛਾ। ਤਾਂ ਲੇਟ
ਮੈਂ ਤੁਹਾਨੂੰ ਫ ਮੈਂ ਤੁਹਾਨੂੰ ਫੋਨ ਕਰਨਾ ਕੀ ਤੁਹਾਡਾ ਆ ਗਿਆ, ਕਾਫੀ ਟਾਈਮ ਹੋਇਆ ਤੁਹਾਡੇ ਨਾਲ ਗੱਲ ਨਹੀਂ ਹੋ ਰਹੀਸੀ ਨਾ।
ਹਾਂਜੀ -ਹਾਂਜੀ ਮੈਂ ਸੋਚ ਰਿਹਾ ਸੀ ਮੈਂ ਕਿਹਾ ਚਲੋ ੱਛਾਂ ਬਈ ਤੁਹਾਡਾ ਕੀ ਵਿਚਾਰ ਹੈ ਅਗਲੇ ਮਹੀਨੇ ਘੁੰਮਣ ਦਾ।
ਬਸ ਮੈਂ ਉਹੀ ਗੱਲ ਕਰਨੀ ਸੀ ਇਕੱਠੇ ਚਲਨਾ ਤੁਣੇ ਬਣਾ ਲਿਆ ਆਪਣਾ
ਹਾਂਜੀ ਹਾਂਜੀ ਉਹ ਬਣਾ ਲ ਲੋ ਮੈਂ ਕਹਿੰਦਾ ਕੋਈ ਕੈਬ ਕਰ ਲੈਣੇ ਆ ਤੇ ਦੋ ਫੈਮਲੀਆਂ ਅਰਾਮ ਨਾਲ ਬਹਿ ਜਾਣਗੀਆਂ। ਜੇ ਅਗਰ ਜਿਆਦਾ ਵੱਡੀ ਫੈਮਿਲੀ ਹੈਗੀ ਜਿਵੇਂ ਤੁਹਾਡੀ ਤੇ ਬਈ ਆਪਾਂ ਟਰਾਲਰ ਵੇਖ ਲੈਂਦੇ ਹਾਂ ਪੱਚੀ ਸੀਟਰ।
ਨਹੀਂ ਨਹੀਂ ਮੇਰਾ ਕੋਈ ਦਿੱਕਤ ਨਹੀਂ ਕੀ ਭਾਜ਼ੀ ਬਣਾਈ
ਨਹੀਂ ਮੈਂ ਕਹਿੰਦਾ ਅਗਰ ਜੇ। ਪਰਿਵਾਰ ਲੈ ਕੇ ਜਾਣਾ ਵੀਰ ਜੀ ਹੈ
ਮੈਂ ਕਿਹਾ ਤੁਹਾਡੇ ਵੀ ਬੱਚੇ ਛੋਟੇੋ ਨੇ ਮੇਰੇ ਵੀ ਛੋਚੇ ਨੇ, ਫਿਰ ਤੁਹਾਨੂੰ ਪਤਾ ਹੈ ਕੇ ਕਦੀ ਓ ਇੱਥੇ ਦਿੱਕਤ ਇਸ ਕਰਕੇ ਅਸੀ ਚੱਲ ਨੇ ਆ।
ਅੱਛਾ ਜੀ ਬਾਈਕ ਤੇ ਜਾਣਾ ਚਾਹੁੰਦੇ ਹੋ।
ਹਾਂ, ਉਹੀ ਮੈਂ ਕਿਹਾ ਚਲੋ ਬਾਈਕਾਂ ਤੇ ਵੀ ਚੱਲਣੇ ਆ ਥੋੜਾ ਵਧੀਆ ਰਹੇਗਾ ਬਾਈਕਾਂ ਤੇ ਹਨਾ?
ਤੇ ਤੁਹਾਡੇ ਗਲੀ ਦੇ ਬੰਦੇ ਮੁੰਡੇ ਜਾ ਰਹੇ ਨੇ
ਹਾਂ ਮੈਂ ਤੁੰ ਦਤਹ ਜਾ ਰਹੇ ਨੇ ਸਾਡੇ ਉੱਥੋਂ ਦੀ ਮੇਰੇ ਖਲ ਪੰਜ ਪੰਜਤ ਮੁੰਡੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕੀ ਬ ਤੂੰ ਵੀ ਚੱਲ ਫਿਰ ਮੈਨੂੰ ਤੁਹਾਡਾ ਸੀ ਮੈਂ ਚਲੋ ਪਟੀ ਨੂੰ ਪੁੱਛਾਂ ਕਿਉਂਕਿ ਤੁਹਾਡੇ ਨਾਲ ਪਹਿਲਾਂ ਸਾਡੀ ਗੱਲ ਹੋਈ ਸੀ ਨਾ ਕਿ ਇਕੱਠੇ ਹੀ ਚੱਲਾਂਗੇ ਤਾਂ ਮੈਂ ਤੁਹਾਨੂੰ ਫੋਨ ਕਰਨਾ ਸੀ ਤੁਹਾਡਾ
ਮੈਨੂੰ ਬਾਜ ਟਾਈਮਿੰ ਲੱਗ ਰਿਹਾ ਸਗੋਂ ਆਪਣਾ ਦੋ ਦਿਨ ਦੋ ਤਿੰਨ ਦਿਨ ਪਹਿਲੇ ਫੋਨ ਵੀ ਆਇਆ ਸੀ ਆਪਣਾ ਇੱਕ ਭਰਾ ਦਾ ਉਹ ਲਦਾਖ ਜਾਣ ਨੂੰ ਕਹਿ ਰਹੇ ਸੀ ਮੈਂ ਉੱਧਰ ਵੀ ਨਹੀਂ ਜਾ ਸਕਿਆ ਮੈਂ ਕਿਹਾ ਯਾਰ ਇੱਕ ਪਾਸੇ ਹੋਣਾ ਹੈ ਕਿਉਂਕਿ ਅਗਲੇ ਮਹੀਨੇ ਦਾ ਵਹੁਠੀ ਦਾ ਜਨਮ ਦਿਨ ਨੇ ਮੈਂ ਕਿਹਾ ਚਲੋ ਉਹਨਾਂ ਦਾ ਜਨਮ ਦਿਨ ਕਿੱਥੇ ਬਾਹਰ ਜਾ ਕੇ ਮਨਾਈ ਹੈ
ਪ ਪਸਾ ਪਲਾਈ
ਬਸ ਉਹੀਓ ਚੱਕਰ ਹੈ ਮੈਂ ਇੱਕ ਸਾਈਡ ਹੋ ਸਕਦਾ ਹੈ ਬਈ ਜਾਂ ਤੇ ਆਪਣਾ ਲਦਾਖ ਚਲੇ ਜਾਈਏ ਜਾਂ ਵਹੁਟੇ ਨੂੰ ਘੁਮਾ ਦੀਈਏ ਥੋੜੇ ਉਹਨਾਂ ਦੇ ਬੇਟੇ ਤੇ
ਹਮ
ਕਿਉਂਕਿ ਲਦਾਖ ਦਾ ਸਫ਼ਰ ਵੀ ਲੰਬਾ ਹੈਗਾ ਨਾ ਦਸ ਬਾਰਾਂ ਦਿਨ ਲੱਗ ਜਾਂਦਾ ਹਦ ਨੇੇ
ਬੜਨੀ ਦੂਰ
ਤੇ ਨਹੀਂੀ ਹੈਗਾ ਬੰਦਾ ਇੰਜੋਏ ਕਰਦਾ ਰੁਕਦੇ ਜਾਂਦਾ ਹੈ ਕਿੰਨੀਆਂ ਜਗ੍ਹਾ ਹੈਗੀਆਂ ਨੇ ਉੱਥੇ ਵੇਖਣ ਦੀਆਂ
ਹਾਂ ਤੁਸੀ ਤੁ ਕੀ ਵਿਚਾਰ ਹੋ ਤੁਹਾਡਾ ਫਡ ਕਿੱਥੇ ਦੇਣਾ ਜੇ
ਸਰਪ੍ਰਜ਼ ਭਾਜੀੀ ਸੋਚ ਰਿਹਾ ਵੀ ਕੀ ਕਰੀਏ ਕਿਉਂਕਿ ਉਹਦੀ ਫੈਮਿਲੀ ਵੀ ਵੱਡੀ ਹੈ ਇੱਕ ਤਰਫ ਉਹ ਦਿਲ ਕਰਦਾ ਬਈ ਦੀ ਫੈਮਿਲੀ ਨੂੰ ਡਿਨਰ ਤਾਂ ਲੈ ਜਾਈਏ
ਅੱਛਾ
ਤਰਫੋਂ ਦਿਲ ਕਰਦਾ ਵੀ ਆਪਣਾ ਆਪਣਾ ਡਿਨਰ ਕਰਾ ਕੇ ਆ ਤੇ ਮਤਲਬ ਪਾਰਟੀ ਕਰਕੇ ਨਾ ਇੱਕ ਦਿਨ ਤੇ ਅਗਲੇ ਦਿਨ ਆਪਾਂ ਨਿਕਲ ਜਾਈਏ ਕਿੱਥੇ
ਮੈਂ ਤੇ ਤੁਹਾਨੂੰ ਇਹੀ ਸਲਾਹ ਦੇਵਾਂਗਾ ਵੇਖੋ ਪਹਿਲਾਂ ਤੁਹਾਡੀ ਵਾਈਫ ਦਾ ਹੁਣ ਪਹਿਲੀ ਵਾਰੀ ਆ ਰਿਹਾ ਵੱਡੇ ਮਤਲਬ ਤੁਹਾਡੇ ਹ ਤੋਂ ਬਾਅਦ ਤੇ ਤੁਸੀਂ ਆਪਣਾ ਮਸੂਰੀ ਵਗੈਰਾ ਹੋ ਗਿਆ ਸ਼ਿਮਲਾ ਵਗ ਵਗੈਰਾ ਲੈ ਜਾਓ ਉਹਨੂੰ ਆਪਣਾ ਤੁਸੀਂ ਦੋਨੋ ਕੱਪਲ ਉੱਥੇ ਆਪਣਾ ਬਰਡੇ ਮਨਾਓ ਪਾਰਟੀ ਜਿਹੜੀ ਤੁਸੀਂ ਉਹ ਦੀ ਫੈਮਿਲੀ ਵਗੈਰਾ ਨੂੰ ਕਹਿ ਰਹੇ ਹੋ ਤੁਹਾਡੀ ਫੈਮਿਲੀ ਫੇਰ ਕਦੇ ਵੀ ਹੋ ਜਾਏਗੀ ਤੁਸੀਂ ਆਪਣਾ ਦਿਨ ਤੇ ਨਾ ਦੇਖੋ ਨਾ ਆਪਣੇ ਹਿਸਾਬ ਨਾਲ ਆਪਣਾ ਦੇਖੋ ਪਹਿਲੇ
ਨਹੀਂ ਉਹ ਤੇ ਹੈ ਭਾਜੀ ਗੱਲ ਤੁਹਾਡੀ ਠੀਕ ਪਰ ਫੈਮਲੀ ਨਾਲ ਵੀ ਤੁਹਾਨੂੰ ਪਤਾ ਨਾ ਮਜ਼ਾ ਆਉਂਦਾ ਸਗੋਂ ਤਾਂ ਕਰਕੇ
ਪੜਲੇ ਕਛਾ
ਵੱਡੇ ਨਾਲ ਬੈਠੇ ਹੁੰਦੇ ਨੇ ਸਾਰੇ ਮਜ਼ਾਕ ਕਰ ਹਦੇ ਨੇ ਬੱਚੇ ਬੱਚੇ ਖੁਸ਼ ਹੁੰਦੇ ਨੇ ਵੀ ਕਿੱਥੇ ਬਾਹਰ ਲੈ ਕੇ ਡਿਨਰ ਅਤੇ
ਹਾਂ ਸਾਡਉਂਕਿ ਵਾਰੀ ਵਰਡ ਹੁੰਦਾ ਨਾ ਤੇ ਅਸੀਂ ਮਤਲਬ ਇਕੱਠੇ ਹੀ ਜਾਂਦੇ ਹਾਂ ਮਤਲਬ ਜ ਅਸੀਂ ਜਾਂਦੇ ਹੀ
ਹਾਂਜੀ ਉਹ ਮੈਂ ਉਹੀ ਸੋਚਿਆ ਸੀ ਮੈਂ ਕਿਹਾ ਕਰ ਚਲੋ ਡਿਨਰ 'ਤੇ ਜਾਣਾ ਹੈ ਤੇ ਕਿੱਥੇ ਬਾਹਰ ਚਲੀਏ
ਹੋ
ਬਸ ਮੈਂ ਸੋਚਿਆ ਸੀ ਮੈਂ ਕਿਹਾ ਤੇ ਡਿਨਰ ਤੇ ਕਿੱਥੇ ਫੈਮਿਲੀ ਨੂੰ ਬਾਹਰ ਲੈ ਜਾਈਏ ਜਾਂ ਆਪਣਾ ਆਪਾਂ ਦੋਨੋਂ ਨਿਕਲ ਲਦੇ ਨਾਲ ਮੇਰੀ ਸਿਸਟਰ ਹੈਗੀ ਹੈ ਉਹ ਵੀ ਤਿਆਰ ਨੇ ਅਗਲੇ ਮਹੀਨੇ ਜਾਣ ਇਸ ਮਹੀਨੇ ਦੇ ਉਹ ਵੀ ਨ ਜਾ ਰਹੇ ਘੁੰਮਣ
ਹਾਂਜੀ ਹਾਂਜੀ
ਤੇ ਮੈਂ ਪੁੱਛਿਆ ਸੀ ਆਪਣੇ ਜੀਜਾ ਜੀ ਕੋਲ ਉਹ ਕਹਿ ਰਹੇ ਵੀ ਅਗਲੇ ਮਹੀਨੇ ਚੱਲ ਲਾਂਗੇ ਜਦੋਂ ਤੂੰ ਕਹੇਗਾ ਬ ਉਹ ਪਲਨਿੰਗ ਚੱਲਦੀ ਵੀ ਸਾਡੀ ਤੇ ਇਮਕੂਟ ਸਾਹਿਬ ਦਾ ਨਾ ਥੋੜਾ ਮੈਨੂੰ ਦਿੱਕਤ ਹੋਈ ਨੀ ਬਾਈਕ ਤੇ ਕਿਉਕਿ ਅਜੇ ਵਿਚਾਰ ਨੀ ਬਣ ਰਿਹਾ ਨਾ ਮੇਰਾ ਤੇ ਨਾਲੇ ਬਾਈਕ ਸਰਵਿਸ ਵੀ ਨ ਮੈਂ ਦੋ ਆਪਣਾ ਵੈਸੇ ਤੇ ਹਰ ਸਾਲਮਕਟ ਸਾਹਿਬ ਜਾਣ ਤੋਂ ਪਹਿਲੇ ਵੀ ਇੱਕ ਵਾਰੀ ਐਡਵਾਂਸ ਕਰਾ ਲਈਦੀ ਫੇਿਰ ਵੀ ਮੈਂ ਇਸ ਵਾਰ ਕਰਾਈ ਨੀ ਮੈਂ ਕਿਹਾ ਜਾਣਾ ਤੇ ਹੈ ਨੀ ਜ ਵਿਚਾਰ ਹੀ ਨੀ ਬਣ ਰਿਹਾ
ਹ ਉਹ ਤੇ ਹੈ ਵੀ ਵੇਖ ਲੋ ਜੇ ਬਾਈਕਾਂ ਦਾ ਹੈ ਚਾਰ ਤੇ ਨਹੀਂ ਤੇ ਫੇ ਆਪਣਾ ਕੈਬ ਵਗੈਰਾ ਹੀ ਕਰ ਲੈਦੇ ਆ ਕੋਈ
ਹਾਂਜੀ ਹਾਂਜੀ ਨਹੀਂ ਵੈਸੇ ਉੱਧਰ ਨਾ ਇਸ ਟਾਈਮ ਮੈਂ ਸੁਣਿਆ ਟ੍ਰੈਫਿਕ ਬਹੁਤ ਚੱਲ ਰਿਹਾ ਬਹੁਤ ਦਿੱਕਤ ਹੋ ਰਹੀ ਹੈ ਸਗੋਂਦ ਆਪਣਾ ਕੇਦਾਰਨਾਥ ਵੀ ਰਸਤੇ ਚ ਉੱਧਰ ਜਾਂਦੇ ਨਾ ਸ਼੍ਰੀਨਗਰ ਕਸ਼ਮੀਰ ਦੀ ਤਰਫ ਕੇਦਾਰਨਾਥ ਹੁੰਦਾ ਉੱਧਰ ਵੀ ਬੜੀ ਭੀੜ ਲੱਗੀ ਹੋਈ ਹੈ ਕੇਦਾਰਨਾਥ ਦੀ ਤਰਫ਼ ਮਤਲ ਪਹਾੜੀ ਇਲਾਕੇ ਚ ਜਿੱਥੇ ਮਰਜੀ ਚੱਲ ਜਾ ਇਸ ਟਾਈਮ ਟ੍ਰੈਫਿਕ ਹੀ ਟ੍ਰੈਫਿਕ ਹੈਗਾ ਆਪਣਾ ਕਈ ਬੰਦੇ ਰਿਸ਼ੀਕੇਸ਼ ਗਏ ਨੇ ਕੋਈ ਦੇਹਰਾਦੂਨ ਜਾ ਰਿਹਾ ਭਾਜੀ ਹਰ ਜਗ੍ਹਾ ਟ੍ਰੈਫਿਕ ਚੱਲ ਰਿਹਾ ਗਰਮੀਆਂ ਕਰਕੇ ਨਾ ਤੇ ਪਹਾੜੀ ਬੰਦਿਆਂ ਨੇ ਲੁੱਟ ਖੋਰ ਮਚਾਈ ਹੈ ਉਹ ਸਗੋਂ ਕਮਰੇ ਦੇ ਹੋਟਲਾਂ ਦੇ ਕਿਰਾਏ ਇਨੇ ਮੰਗੀ ਜਾਂਦੇ ਨੇ ਜਿੰਨਾ ਕਦੀ ਉਹਨਾਂ ਨੇ ਸੋਚਿਆ ਨ ਹੋਣਾ
ਹਾਂਜੀ ਹਾਂਜੀ ਬਿਲਕੁਲ
ਆਾ ਮਜਬੂਰੀ ਦਾ ਫਾਇਦਾ ਚੁੱਕੀ ਜਾਂਦਾ ਬੰਦੇ ਦਾ ਹੋਰ ਕੀ ਹੈ
ਡਾਕਟਰਰ ਤਗਨ ਜੀਪ ਚ ਸੋਰ ਤਰੀ
ਹਾਂਜੀ ਹਾਂਜੀ ਉਹ ਵੀ ਮੈਂ ਕਹਿ ਰਿਹਾ ਹਜ਼ਾਰ ਰੁਪਏ ਵਾਲਾ ਹੋਟਲ ਦਾ ਕਮਰਾ ਭਾਜੀ ਤਿੰਨ ਤਿੰਨ ਹਜ਼ਾਰ ਰੁਪਏ ਦਾ ਚਾਰ ਚਾਰ ਹਜ਼ਾਰ ਰ ਦਾ ਦਿੰਦੇ ਮੈਨੇ ਕੋਈ ਬੈਂ ਨੀ
ਚ ਲੈਣਾ ਵੀ ਮਜਬੂਰੀ ਚ ਹਾਂ ਮਜਬੂਰੀ ਚ ਵਖੋ ਲੈਣਾ ਵੀ ਪੈਂਦਾ ਜੀ
ਹਾਂਜੀ
ਸਿਰਫ਼ ਲੈਣਾ ਵੀ ਪੈਂਦਾ ਫ ਕਮਰਾ ਹੋਟਲ ਚ
ਹਾਂਜੀ ਹਾਂਜੀ ਉਹ ਤੇ ਹੈ ਉਹੀ ਉਹ ਮੈਂ ਸਗੋਂ ਏਅਰ ਬੀ ਵੀ ਵੇਖਦਾ ਵ ਸੀ ਰਿਜੋਰਟ ਆਪਣਾ ਕੋਈ ਆਪਣਾ ਮੇਿਲ ਜੇ ਵਿੇਲਾ ਵਗੈਰਾ ਬੰਦਾ ਕਹਿੰਦਾ ਚੱਲ ਫੈਮਲੀ ਲੈ ਕੇ ਚਲਦਾ ਉੱਥੇ ਤੇ ਇੰਜੋਏ ਵਗੈਰਾ ਕਰਕੇ ਕੇ ਜਾਂਦੇ ਹਾਂ
ਹਮ ਹਮ
ਕਿਉਂਕਿ ਨਾਲ ਸਵੀਮਿੰਗ ਪੂਲ ਵਗੈਰਾ ਹੋ ਜਾਂਦਾ ਨਾ ਤੇ ਬੰਦਾ ਉੱਥੇ ਅਗਰ ਸਟੇਅ ਕਰਨਾ ਸਟੇ ਕਰ ਲੋ ਨੀ ਤੇ ਆਪਣਾ ਪੂਰਾ ਦਿਨ ਸਪੈਂਡ ਕਰਨਾ ਤੇ ਸਾਰਾ ਦਿਨ ਸਪੈਂਡ ਕਰ ਲ ਖਾਣਾ ਦਾ ਸਮਾਨ ਲੈ ਜਾਓ ਘੋ ਸਾਰਾ ਟਾਈਮ ਉੱਥ ਸ਼ਾਮ ਨੂੰ ਆਜਓ ਮੈਂ ਤੇ ਉਹ ਸੋਚ ਰਿਹਾ ਸੀ ਮੈਂ ਕੋਈ ਯਾਰ ਦੋਸਤ ਮੇਲੇ ਕੌਣ ਟ੍ਰਿਪ ਕਰਕੇ ਨਾ ਫੇਰ ਚੱਲਣੇ ਆ ਬਈ ਉਹ ਚ ਬਜਟ ਤੋਂ ਬਾਹਰ ਜਾਂਦਾ ਨਾ ਅਗਰ ਦੋ ਬੰਦਿਆਂ ਦੇ ਅਕੋਡਿੰਗ ਵੇਖੋ ਤੇ ਦਸ ਹਜ਼ਾਰ ਰੁਪਏ ਦੇਣਾ ਤੇਗਰ ਪੂਰੀ ਫੈਮਲੀ ਜਾ ਰਹੀ ਹੈ ਬਈ ਵੀਹ ਪੱਚੀ ਬੰਦੇ ਹੈਗੇ ਤੇ ਦਸ ਹਜ਼ਾਰ ਰੁਪਏ ਫੇਿਰ ਤੇ ਵਰਥਟ ਹੈਗੇ ਨਾ ਭਾਜੀ ਬਈ ਸਾਰੀ ਫੈਮਲੀ ਇੰਜਏ ਕਰ ਰਏ ਤੇ ਕੋਟਰੀ ਵੀ ਇਨਾ ਕੋਈ ਫ਼ਰਕ ਹੀ ਨਹੀਂੀ ਪੈਣਾ ਦਸ ਹਜ਼ਾਰ ਰੁਪਏ ਦਾ
ਫੈਮ ਨਾਲ ਦੇਖੋ ਫੈਮਲੀ ਨਾਲ ਦੇਖੋ ਆਪਣਾ ਘਰ ਪਰਿਵਾਰ ਹੁੰਦਾ ਇਕੱਠਾ ਤੇ ਆਪਣਾ ਪਤਾ ਹੀ ਨ ਲੱਗਦਾ ਇੰਜੋਏ ਦਾ ਇੰਜੋਏ ਹੋ ਜਾਂਦਾ ਉਹ ਮ ਮਤਲਬ ਇਕੱਲੇ ਤੇ ਦੋ ਬੰੱਚਿਆਂ ਨੇ ਬੜੇ ਹੀ ਖਾ ਪ ਪੜ ਕੁਹੀ ਤੇ
ਉ ਮੈਂ ਕਿਹਾ ਚੱਲ ਸਾਡੀ ਫੈਮਲੀ ਚ ਕੋਈ ਤਿਆਰ ਹੋ ਨ ਰਿਹਾ ਸੀ ਭਾਜੀ ਕਿਉਕਿ ਸਾਰੇ ਬਿਜੀੀ ਚੱਲਦੇ ਪਏਣੇ ਮੈਂ ਕਿਹਾ ਚੱਲ ਫਰੈਂਡ ਸਰਕਲ ਵਿਚ ਪੁੱਛਾ ਵੀ ਦੋ ਤਿੰਨ ਫਰੈਂਡ ਤਿੰਨ ਫਰੈਂਡ ਹੋਰ ਹੋ ਜਾ ਇੱਕ ਆਪਾਂ ਦਗੇ ਕੱਪਲ ਕ ਭਾਂ ਲੁਜਗੇ ਸਾਰੇ ਤੇ ਮੈਂ ਕਿਹਾ ਚਲੋ ਉੱਧਰ ਚੱਲਣੇ ਆਾਂ ਹਣ ਜੇ ਸਾਨੂੰ ਬਈ ਦਸ ਹਜ਼ਾਰ ਰੁਪਏ ਪੈ ਰਿਹਾ ਹੁਣ ਜ ਦੋ ਹਜ਼ਾਰ ਅਢਾਈ ਹਜ਼ਾਰ ਰੁਪਏ ਪੈ ਜਾਵੇਗਾ ਆਏ ਸਮਝਗੇ ਇੱਕ ਰਾਤ ਦਾ ਕਮਰੇ ਦਾ ਕਿਰਾਇਆ ਦਿੱਤਾ ਪਰ ਹੈਗਾ ਭਾ ਉੱਥੇ ਸਵੀਮਿੰਗ ਪੂਲ ਹੋ ਗਿਆ ਤੁਸੀਂ ਆਪਣਾ ਬੈਠੇ ਰਹੋ ਸਵੀਮਿੰਗ ਪੂਲ ਵਿੱਚ ਅਹ ਕਮਰੇ ਹੈਗੇ ਨੇ ਦੋ ਆਪਣਾ ਝੋਪੜੀ ਟਾਈਪ ਬਣੇ ਹੋਏ ਨੇ ਸਗੋਂ ਦੇ ਅੰਦਰ ਪੂਰਾ ਮਤਲਬ ਬਣਿਆ ਵਧੀਆ ਤਰੀਕੇ ਦਾ ਤੇ ਐਲ ਸੀ ਡੀ ਵਗੈਰਾ ਲੱਗੀ ਹੈ ਤੁਸੀਂ ਅੰਦਰ ਲੇਟ ਸਕਦੇ ਹੋ ਟੀ ਵੀ ਵੇਖ ਸਕਦੇ ਹੋ ਮਤਲਬ ਥਿਲਿੰਗ ਏਰੀਆ ਹੈਗਾ ਚੱਲ ਕਰ ਸਕਦੇ ਹੋ ਆਪਣਾ ਇੰਜਏਮੈਂਟ
ਹਾਂ ਵਧੀਆ ਫ
ਹਾਂਜੀ ਮੈਂ ਉਹੀ ਸੋਚਦਾ ਵੀ ਪਿੱਛੇ ਮੈਂ ਚੈੱਕ ਕਰਦਾ ਵੀ
ਉਹੀ ਨੀ ਤੁਸੀਂ ਹਾਂ ਤੁਸੀਂ ਨਾ ਫਲਾ ਬਣਾ ਲਓ ਤੇ ਆਪਣਾ ਮੈਨੂੰ ਦੱਸ ਕੇ ਨਾ ਫਿਰ ਮੈਂ ਦੇਖੋ ਮੇਰਾ ਤੇ ਪੱਕਾ ਹੀਣ ਬਾਕੀ ਮੇਰਾ ਵੀ ਇੱਕ ਫੈਂਡ ਹੈਗਾ ਮੈਂ ਵੀ ਪੁੱਛ ਲੈਂਦਾ ਉਹਨੂੰ ਜੇ ਉਹ ਜਾਂਦਾ ਨਾਮ ਤੇ ਆਪਣਾ ਉਹ ਵੀ ਸਾਥ ਹੋ ਜਾਏਗਾ ਵਧੀਆ ਚੋ ਇੰਜੋਏ ਹੋ ਜਾਗਾਣਾ
ਹਾਂਜੀ ਹਾਂਜੀ ਮੈਂ ਵੀ ਕਿਸੇ ਮੇਰੇ ਜੀਜਾ ਜੀ ਗਏ ਸੀ ਨਾ ਕਸੋਲ ਕਸੋਲੀ ਤੇ ਉਹ ਵੀ ਏਅਰਪੀਨ ਵੀ ਬੁੱਕ ਕਰਕੇ ਗਏ ਸੀ ਤੇ ਉਹਨਾਂ ਨੇ ਜਕੂਜ਼ੀ ਵਾਲਾ ਲਿੱਤਾ ਸੀ ਕਮਰਾ ਮਤਲਬ ਉਹਨਾਂ ਕੋਲ ਸਵੀਮਿੰਗ ਪੂਲ ਤੇ ਨਹੀਂ ਸੀ ਬਟ ਜਕੂਜ਼ੀ ਹੈਗੀਈ ਸੀ ਤੇ ਮੈਂ ਵੀ ਮੈਂ ਜੋ ਵੇਖਿਆ ਉਹਦੇ ਸਵੀਮਿੰਗ ਪੂਲ ਵਿੱਚ ਕੁੂਜ਼ੀ ਨਹੀਂ ਹੈ
ਹਮ
ਪਰ ਉਹ ਨਾ ਮੇਰੀ ਸਵਿਮਿੰਗ ਪੂਲ ਵੱਡਾ ਹੋ ਗਿਆ ਫੈਮ ਅਕੋਰਡਿੰਗ ਮੰਨ ਲਓ ਤੁਹਾਡੇ ਫੈਮਿਲੀ ਦੇ ਪੱਚੀ ਤੀਹ ਮੈਂਬਰ ਨੇ ਤੇ ਤੁਸੀਂ ਆਰਾਮ ਨਾਲ ਇੰਜੋਏ ਕਰ ਸਕਦੇ ਹੋ ਸਵਿਮਿੰਗ ਪੂਲ ਵਿੱਚ
ਲਾ ਕਰ ਲਾਂਗੇ
ਹਾਂਜੀ ਹਾਂਜੀ ਚਲੋ ਕੋਈ ਨੀ ਸਲਾਹ ਬੰਣੇੇ ਤੇ ਦੱਸਿਓ ਭਾਜੀ ਠੀਕ ਭਾਜੀੀ ਚੰਗਾ